ਹੈਲੋ।
ਹੈਲੋ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ?
ਬਸ ਜੀ ਵਧੀਆ। ਤੁਸੀਂ ਦੱਸੋ?
ਹੋਰ ਐ ਕੀ ਕਰ ਰਹੇ ਸੀ।
ਬੱਸ ਦੀ ਬੈਠੇ ਹੋਏ ਸੀ ਏਦਾਂ ਹੀ
ਤੁਹਾਡੀ ਆਵਾਜ਼ ਘੱਟ ਆ ਰਹੀ ਹੈ।
ਹਾਂਜੀ ਹੁਣ ਆ ਰਹੀ ਆਵਾਜ਼
ਹਾਂਜੀ, ਹੋਰ ਤੁਹਾਨੂੰ ਤਿਉਹਾਰ ਕਿਹੜਾ ਪਸੰਦ ਹੈ ਜ਼ਿਆਦਾ।
ਆਹ ਹਾਂਜੀ ਦੀਵਾਲੀ, ਹੋਲੀ ਸਾਰੇ ਹੀ ਪਸੰਦ ਆ ਤਿਉਹਾਰ ਤੇ ਦੀਵਾਲੀ, ਹੋਲੀ, ਸਾਰੇ ਤਿਉਹਾਰ ਪਸੰਦ ਨੇ।
ਹਾਂ। ਔਰ ਦੀਵਾਲੀ ਦੇ ਕੀ ਕੀ ਕਰਦੇ ਹੁੰਦੇ ਹੋ?
ਹਾਂਜੀ, ਦੀਵਾਲੀ ਵਾਲੇ ਦਿਨ ਆਪਾਂ ਪਿਛਲੇ ਸਾਲ ਦੇ ਭੂਆ ਘਰੇ ਗਏ ਸੀ। ਕਹਿੰਦੇ ਦੀਵਾਲੀ ਦੇਣ ਗਏ ਸੀ ਲੁ ਲੁਧਿਆਣੇ ਹਾਂਜੀ, ਹਾਂਜੀ। ਤੇ ਆਪਾਂ ਰਾਤੀ ਆਏ ਫੇਰ ਆ ਕੇ ਰੰਗੋਲੀ- ਰੰਗੂਲੀ ਬਣਾਈ ਜਿੱਦਾਂ ਮੈਂ ਤੇ ਕੀ ਕਹਿੰਦੇ ਬਸ ਮੱਥਾ ਵਗੈਰਾ ਟੇਕ ਆਏ ਗੁਰਦੁਆਰੇ ਸਾਡੇ ਨਾਲ ਹੈਗਾ। ਉੱਥੇ ਪ੍ਰਸ਼ਾਦ ਤੇ ਆਏ ਤੇ ਪਟਾਕੇ ਵਗੈਰਾ ਚਲਾ ਲਏ। ਤੇ ਇਕੱਠੇ ਬਹਿ ਕੇ ਖਾਣਾ ਖਾ ਲਿਆ, ਬਸ ਏਦਾਂ ਹੀ ਸਾਡਾ ਨਿਕਲ ਜਾਂਦਾ।
ਹ। ਵਧੀਆ ਲੱਗਦਾ ਏਹ ਹੋਵੋ ਨਾ ਰਲ ਮਿਲ ਕੇ ਸਾਰੇ ਕਰੋ ਨਾ।
ਹਾਂਜੀ, ਹਾਂਜੀ ਹਾਂਜੀ, ਹਾਂਜੀ ਮੈਨੂੰ ਰੱਖੜੀ ਦਾ ਤਿਉਹਾਰ ਵੀ ਬਹੁਤ ਪਸੰਦ ਪਸੰਦ ਹੈ, ਕਿ ਸਾਰੇ ਜਾਣੇ ਇਕੱਠੇ ਹੋ ਜਾਂਦੇ ਰੱਖੜੀ ਬਨਦੇ ਐ। ਭੈਣਾਂ ਆ ਜਾਂਦੀਆਂ ਪਾਪਾ ਦੀਆਂ ਸਾਰੀਆਂ
ਹੂੰ
ਹਾਂਜੀ ਪਾਪਾ ਦੀਆਂ ਕਿੰਨੀਆਂ ਹੀ ਕਜ਼ਨ ਭੈਣਾਂ ਸਾਰੀਆਂ ਹੀ ਘਰੇ ਆ ਜਾਂਦੀਆਂ। ਉਸ ਦਿਨ ਸਾਨੂੰ ਦੋ ਤਿੰਨ ਵੱਜ ਜਾਂਦੇ ਵਿਹਲਾ ਕਰਦੇ ਸਾਰਿਆਂ ਨੂੰ
ਹੂੰ
ਹਾਂਜੀ, ਹਾਂਜੀ ਭੂਆ ਮੇਰੇ ਰਾਤੀ ਆ ਜਾਂਦੇ ਆ।
ਆ ਜਾਣ ਕੋਈ ਆਪਣੇ ਅ ਰਿਸ਼ਤੇਦਾਰ ਵਧੀਆ ਲੱਗਦਾ ਹੈ।
ਹਾਂਜੀ, ਹਾਂਜੀ, ਹਾਂਜੀ ਭੂਆ ਮੇਰੇ ਰਾਤੀ ਆ ਜਾਂਦੇ ਆ। ਇਕ ਰਾਤ ਰਹਿ ਜਾਂਦੇ ਸਾਡੇ ਕੋਲ ਤੇ ਸਵੇਰੇ ਰੱਖੜੀ ਬੰਨ ਕੇ ਨਾਲ ਹੀ ਚੱਲ ਜਾਂਦੇ। ਕਿਉਂਕਿ ਉਹਨਾਂ ਘਰੇ ਵੀ ਉਹਨਾਂ ਦੀਆ ਨਨਾਨਾ ਨੇ ਆਣਾ ਹੁੰਦਾ।
ਹੂੰ
ਤੇ ਉਹਨਾਂ ਨੇ ਘਰ ਜਾ ਕੇ ਦੇਖਣਾ ਹੁੰਦਾ ਤੇ ਉਹ ਚੱਲ ਜਾਂਦੇ। ਬਸ ਇਹ ਦੁੱਖ ਹੈਗਾ ਕਿ ਅੱਜ ਕੱਲ ਜਿੱਦਾਂ ਹੁਣ ਭੂਆ ਦੇ ਬੱਚੇ ਬਾਹਰ ਹੈਗੇ ਨਾ ਹੁਨ ਮਾਹੌਲ ਨੀ ਰਿਹਾ ਅੱਗੇ ਜਿੱਦਾਂ ਸਾਰੇ ਭਰਾ ਭੈਣਾਂ ਨੇ ਇਕੱਠੇ ਹੋਣਾ ਇਕੱਠੇ ਬਹਿਣਾ ਖਾਣਾ ਪੀਣਾ ਰਾਤੀ ਮੂਵੀ ਵੇਖਣੀ ਆਪਾਂ
ਹੂੰ
ਹਾਂਜੀ, ਉਹ ਨਈ ਹੁਣ ਰਿਹਾ ਬਾਕੀ ਕਹਿੰਦੇ ਟਾਈਮ ਤਾਂ ਚਲੋ ਬਦਲ ਹੀ ਜਾਂਦਾ ਕਦੇ ਸੇਮ ਤਾਂ ਰਹਿੰਦਾ ਨੀ।
ਹੂੰ
ਤੁਸੀਂ ਦੱਸੋ?
ਮੈਂ ਵੀ ਬਸ ਦੀਵਾਲੀ ਤੇ ਥੋੜਾ ਇਹ ਹੁੰਦਾ ਵੀ ਰੰਗੋਲੀ ਬਣਾਉ ਘਰ ਨੂੰ ਸਜਾਓ, ਗੁਰਦੁਆਰੇ ਜਾਓ, ਰੋਟੀ ਲੈਕੇ, ਮਿਠਾਈਆਂ ਲੈਕੇ। ਕੇ ਕਿੰਨਾ ਵਧੀਆ ਲੱਗਦਾ ਸਾਰਾ ਦਿਨ। ਔਹ ਤਾਂ ਕਿੰਨੇ ਦਿਨ ਪਹਿਲੇ ਹੀ ਆਪਾਂ ਸ਼ੁਰੂ ਹੋ ਜਾਂਦੇ ਹਾਂ ਪਹਿਲੇ ਸਾਫ਼ ਸਫ਼ਾਈਆਂ ਕਰਨ ਫੇਰ ਘਰ ਦੀਆਂ, ਕੋਈ ਚੀਜ਼ ਬਣਾ ਲੋ, ਘਰ ਦੀ ਸਜਾਵਟ ਕਰਲੋ ਨਾ ਲਾਈਟਸ ਲਗਵਾਣੀਆਂ ਐ ਤੇ ਹਾਂ, ਫੇਰ ਇੱਕ ਦਿਨ ਪਹਿਲੇ ਮਿਠਾਈ ਕੇੜੀ ਲਿਆਣੀ ਹੈ, ਦੀਵੇ ਲਿਆਣੇ ਹੈ, ਮੋਮਬੱਤ ਤੀਆਂ, ਰੰਗ ਸਾਰਾ ਕੁਛ ਲੈ ਕੇ ਜਾਣਾ ਹੁੰਦੈ, ਸ਼ੋਪਿੰਗ ਕਰੋ ਥੋੜੀ ਜਿਹੀ
ਹਾਂਜੀ ਹਾਂਜੀ
ਹਮ ਵਧੀਆ ਲੱਗਦਾ
ਦੀਵੇ ਆਪਾਂ ਲੈ ਕੇ ਆਈ ਦੇ ਫਿਰ ਰਾਤੀ ਕਹਿੰਦੇ ਭਿਗੋ ਕੇ ਰੱਖੀ ਦੇ ਨਾ ਉਹਨੂੰ
ਹਾਂ ਉਹ ਤਿੰਨ ਚਾਰ ਦਿਨ ਪੈਲੇ ਹੀ ਲੈਲੀ ਦੇ ਆ
ਹਾਂਜੀ ਨਹੀਂ ਆਪਾਂ ਇੱਕ ਦਿਨ ਪੈਲੇ ਹੀ ਲੈਂਦੇ ਹਾਂ ਕਹਿੰਦੇ
ਹਮਮ
ਸਾਡੇ ਤਾਂ ਐ ਕਹਾਵਤ ਹੈਗੀ ਸਾਡੇ ਘਰੇ ਅਹ ਵਿਹੜੇ ਆਈ ਜੰਜ ਤੇ ਕੁੜੀ ਦੇ ਵਿਨੋ ਕੰਨ
ਨਹੀਂ ਬੂਏ ਆਈ ਜੰਜ ਉਹ ਤਾਂ ਮੈਨੂੰ ਵੀ ਪਤਾ ਤੁਹਾਡਾ ਹਾਲ ਇ ਹੀ ਹੈ ਬੂਹੇ ਆਈ ਜਾਂ
ਹਾਂਜੀ ਹਾਂਜੀ ਸਾਡੇ ਸਾਰੇ ਕੰਮ ਐਟ ਏ ਟਾਈਮ ਹੀ ਹੁੰਦੇ ਆ
ਕੱਲ ਵਿਆਹ ਤੇ ਅੱਜ ਸੂਟ ਲੈਣ ਜਾਣਾ ਹੈ
ਹਾਂਜੀ ਹਾਂਜੀ
ਕਈ ਵਾਰੀ ਸੇਮ ਡੇ ਵੀ ਜਾਂਦੇ ਹੋ ਬਜ਼ਾਰ ਮੈਨੂੰ ਪਤਾ ਤੁਹਾਡਾ
ਹਾਂਜੀ ਹਾਂਜੀ ਜਿਦਾ ਰਾਤ ਦਾ ਫੰਕਸ਼ਨ ਹੈਆ ਆਪਾਂ ਸਵੇਰੇ ਅ ਦੇ ਉੱਤੇ
ਕੋਈ ਪ੍ਰੋਗਰਾਮ ਹੋਵੇ ਤੁਸੀਂ ਕਿੱਥੇ ਲੱਭੋਗੇ ਤੁਸੀਂ ਬਾਜ਼ਾਰ ਚ ਲੱਭੋਗੇ
ਹਾਂਜੀ ਹਾਂਜੀ
ਘਰ ਨੀ ਲੱਭੋਗੇ
ਹਾਂਜੀ ਜਿੱਦਾਂ ਕਿਸੇ ਦੇ ਕੱਪੜੇ ਪੈਂਡਿੰਗ ਰੈ ਜਾਂਦੇ ਮੇਰੇ ਤੇ ਮੰਮਾ ਦੇ ਤਾਂ ਆਲਮੋਸਟ ਹੁੰਦੇ ਹੀ ਹੁੰਦੇ ਆ ਮੇਰੇ ਪਾਪਾ ਕੱਪੜੇ ਲੈ ਕੇ ਖੁਸ਼ ਹੀ ਨੀ ਰਹਿੰਦੇ ਮਤਲਬ ਲੈਣੇ ਨੀ ਕਹਿੰਦੇ ਕਿਉਂ ਖਰਚਾ ਕਰਨਾ ਤੇ ਫੇਰ ਪਾਪਾ ਦੇ ਲੈ ਕੇ ਜ ਐਟੇ ਟਾਈਮ ਜਾਣਾ ਪੈਂਦਾ ਪਾਪਾ ਲੈਣ ਆ ਕਦੇ ਕਦੇ ਜਿੱਦਾਂ ਕੋਈ ਜੁੱਤੀ ਰੈਣ ਗਈ ਕਿਸੇ ਦੀ ਲੈਣ ਵਾਲੀ ਏਦਾਂ ਹੋ ਜਾਂਦਾ ਐਟ ਏ ਟਾਈਮ ਜਾਣਾ ਪੈਂਦਾ ਹੈ ਹਾਂਜੀ
ਹੋਰ ਲੋਹੜੀ ਤੇ ਕੀ ਕਰਦੇ ਹੋ?
ਲੋਹੜੀ ਤੇ ਕੀ ਕੈਂਦੇ ਅਹ ਬਸ ਐਦਾਂ ਹੀ ਕਹਿੰਦੇ ਇਸ ਵਾਰ ਤਾ ਆਪਾਂ ਘਰੇ ਬਾਲਨੀ ਸੀ ਲੋਹੜੀ ਕਹਿੰਦੇ ਸਾਨੂੰ ਬੜੇ ਸਾਲ ਹੋ ਗਿਆ ਆਪਾ ਕਦੇ ਘਰ ਘਰੇ ਨੀ ਬਾਲਦੀ ਸੀ ਲੋਹੜੀ ਅਹ ਲੋਹੜੀ ਕਹਿੰਦੇ ਤੇ ਪਾਪਾ ਇਸ ਵਾਰ ਉਹ ਲੈ ਆ ਏ ਸੀ ਆਪਾਂ ਘਰੇ ਬਾਲੀ ਲੋੜੀ ਸਾਰੇ ਜਾਣੇ ਇਕੱਠੇ ਬੈਠੇ ਪੋਪਕੋਰਨ ਵਗੈਰਾ ਜਿੱਦਾਂ ਮੂਫੀਆਂ ਰੇਓੜੀਆਂ ਖਾਧੇ ਵਗੈਰਾ
ਹੁੰ ਸਾਡੇ ਪੁਰਾਣੇ ਘਰ ਨਾ ਸਾਰੀ ਗਲੀ ਵਾਲੇ ਇਕੱਠੇ ਬਾਲਦੇ ਹੁੰਦੇ ਸੀ ਅਸੀਂ ਲੋਹੜੀ ਤੇ ਕੋਈ ਢੋਲੀ ਢੂਲੀ ਆਣਾ ਤੇ ਅਸੀਂ ਢੋਲੀ ਨੂੰ ਵੀ ਅ ਖੜਾ ਖਲਾਰ ਲੈ ਨਾ ਤੇ ਸਾਰਿਆਂ ਨੇ ਭੰਗੜਾ ਭੁੰਗੜਾ ਪਾਣਾ ਬੜਾ ਵਧੀਆ ਲੱਗਦਾ ਸੀ ਹੁਣ ਨਵੇਂ ਘਰ ਦੇਖੋ ਕਿੱਦਾਂ ਹੁੰਦੇ ਆ ਉੱਥੇ ਤੇ ਅਸੀਂ ਸਾਰੇ ਗਲੀ ਵਾਲੇ ਇਕੱਠੇ ਹੀ ਬਾਲਦੇ ਸੀ ਇਕੱਠੇ ਮਨਾਂਦੇ ਸੀ ਰੌਣਕ ਬੜੀ ਲਾਈ ਦੀਈ ਸੀ
ਤਿੰਨ ਚਾਰ ਸਾਲ ਹੋ ਗਏ ਚਲੋ ਹੁਣ ਇੰਨਾ ਕੋਈ ਸਾਡੀ ਗਲੀ ਚ ਇੰਨਾ ਕਰਦਾ ਨੀ ਪੈਲੇ ਤਿੰਨ ਚਾਰ ਸਾਲ ਪੈਲੇ ਕੀ ਹੋਣਾ ਮੇਰੇ ਭੂਆ ਦੇ ਬੱਚੇਆਂ ਨੇ ਵੀ ਏਥੇ ਈ ਹੋਣਾ, ਆਪਾਂ ਕੈਂਦੇ ਗਲੀ ਚ ਸਾਡੇ ਸਾਰੇ ਘਰਾਂ ਦੇ ਬਾਰ ਨਾ ਲੋੜੀ ਵਲੀ ਹੋਣੀ ਆਪਾਂ ਕੀਸੇ ਦੇ ਘਰੇ ਈ ਜਾ ਕੇ ਮਲ ਬਾਰ ਓਨਾਂ ਨੂੰ ਮੰਜੇ ਡਾਏ ਹੋਣੇ ਨੇ ਕਦੇ ਕੀਤੇ ਜਾ ਕੇ ਬੈ ਜਾਣਾ ਕਦੇ ਕੀਥੇ ਆਪਾਂ ਪੂਰੀ ਗਲੀ ਚ ਸਾਰੇਆਂ ਵੱਲ ਬੈ ਕੇ ਆਣਾ ਕੈਂਦੇ ਬੜੇ ਈ ਈਜੌਏ ਕਰਦੇ ਹੁੰਦੇ ਸੀ ਆਪਾਂ।
ਹੂੰ।
ਹਾਂਜੀ ਓਈ ਅੱਜ-ਕੱਲ ਤੇਓਹਾਰ ਨੇ ਰੈ ਨੀ ਗਏ ਬਸ ਹੁਣ ਖਾ-ਪੀ ਆਓ ਵਗੈਰਾ ਕਰ ਲਓ ਐਈ ਤੇਓਹਾਰ ਰੈ ਗੇ ਹੁਨ ਪੁਰਾਣੇ ਜਮਾਨੇ ਵਰਗੇ ਤੇਓਹਾਰ ਨੀ ਰੈ ਗੇ
ਹੂੰ ਹੁਤਾਂ ਸਾਡੇ ਸਕੂਲ ਵੀ ਮਨਾਂਦੇ ਆ ਲੋੜੀ, ਆ
ਜੀ ਹਾਂਜੀ
ਬਾਲਦੇ ਵੀ ਆ ਕੁੜੀਆਂ ਨੂੰ ਵੰਡਦੇ ਵੀ ਆ, ਤੇ ਆ, ਬੌਤ ਵਦੀਆ ਕਰਾ ਸਾਰਾ ਕੁਜ ਕਰੀਦੈ
ਹਾਂਜੀ-ਹਾਂਜੀ ਧਾਨੂੰ ਹੋਲੀ ਕੀਦਾਂ ਪਸੰਦ ਹੈਗੀ ਆ? ਹਾਂਜੀ। ਹੈਲੋ ਜੀ।
ਹੋਰ, ਦੀਵਾਲੀ ਵੀ ਮਨਾਂਦੇ ਆ ਬਚ ਚੇ ਕਲਾਸਾਂ ਸਜਾਂਦੇ ਐ, ਫੇਰ ਜੇਡੀ ਕਲਾਸ ਸਭ ਤੋਂ ਜਾਦਾ ਸੋਹਣੀ ਸਜੀ ਹੁੰਦੀ ਐ ਓਨਾਂ ਨੂੰ ਪ੍ਰਾਈਜ਼ ਦੇਈਦਾ।
ਅੱਛਾ ਜੀ।
ਹਾਂ
ਤਾਨੂੰ ਹੋਲੀ ਪਸੰਦ ਐ?
ਨਾ ਮੈਨੂੰ ਨੀ ਹੋਲੀ ਪਸੰਦ
ਜੀਦਾਂ ਸਾਡੇ ਘਰੇ ਤਾਂ ਕੋਈ ਨੀ ਮਨਾਂਦਾ ਜੀਦਾਂ ਹੁਣ ਮੈਂ ਦੋ ਸਾਲ ਹੋ ਗੇ ਨਾ ਕੋਲਜ ਜਾਂਨੀ ਆ ਤੇ ਸਾਡੇ ਕੋਲਜ ਸਾਰੇ ਏਕ ਦੇਨ ਪੈਲੇ ਹੋਲੀ ਦੇ ਜਾ ਹੋਲੀ ਵਾਲੇ ਦੇਨ ਕੱਠੇ ਸਭ ਨੇ ਮਨਾਣੀ ਪੂਰੇ ਕੋਲਜ ਨੇ ਸਾਰੇਆਂ ਨੂੰ ਗੰਦਾ ਕਰ ਦੇਣਾ ਓਨਾਂ ਨੇ ਕੈਂਦੇ ਵੱਡੀਆਂ-ਵੱਡੀਆਂ ਪਾਈਪਾਂ ਸਾਡੇ ਕੌਲਜ ਜੀਦਾਂ ਓਨੂੰ ਹੈਗੀ ਗਰਾਊਂਡ ਵਗੈਰਾ ਸਾਫ਼ ਕਰਨ ਨੂੰ ਓਫੜ ਲੈਣੀਆਂ ਬੱਚੇਆਂ ਨੇ ਬੜਾ ਈ ਦੋ ਸਾਲ ਹੋ ਗੇ ਬੜੀ ਸੋਣੀ ਹੋਲੀ ਮਨਾਈ ਕੌਲਜ ਵਾਲੇਆਂ ਨੇ ਬੜੇ ਮਜ਼ਾ ਆਦਾ ਸੀ।
ਹੂੰ
ਮੈਂ ਪੀਛਲੇ ਸਾਲ ਆਪਣੇ ਦੋਸਤ ਨਾਲ ਬੜੀ ਵਦੀਆ ਮਨਾਈ ਓ ਏਥੇ ਸੀਗੀ, ਤੇ ਹੁਣ ਓ ਅਮੈਰਕ ਕਾ ਚਲੀ ਗਈ ਹੁਣ ਸੀਗੀ ਨ ਏਸ ਵਾਰ ਫੇਰ ਮੈਂ ਗਈ ਨੀ ਹੋਲੀ ਵਾਲੇ ਦੇਨ ਪੀਛਲੇ ਸਾਲ ਤਾਂ ਬੜਾ ਈ ਮਜ਼ਾ ਆਏਆ ਸੀ ਹੋਲੀ ਵਾਲੇ ਦੇਨ
ਹੂੰ
ਹਾਂਜੀ, ਹੋਰ ਦੱਸੋ ਤੁਸੀਂ
ਕੰਜਕਾਂ ਤੇ ਵੀ ਕੁੜੀਆਂ ਨੂੰ ਵਾਵਾ ਰੌਣਕ ਲੱਗੀ ਹੁੰਦੀ ਔ ਵੇਲੇ ਨਾ-ਨਾ ਮੈਂ ਨੀ ਬੇਠਾਂਦੀ ਪੈਲੇ-ਪੈਲੇ ਬੇਠਾਂਦੀ ਹੁੰਦੀ ਸੀ
ਹਾਂਜੀ ਜਦੋਂ ਮੇਰੇ ਦਾਦੂ ਸੀਗੇ ਨਾ ਬੇਠਾਦੇ ਹੁੰਦੇ ਸੀਗੇ, ਕੈਂਦੇ ਪਾ ਭਵਾਨੇ ਹੁਣ ਨਈ ਬੀਠਾਂਦੇ ਹੁਣ ਮੰਮਾ ਘਰੇ ਈ ਓਸ ਦਿਨ ਪੂੜੀਆਂ ਚਨੇ ਵਗੈਰਾ ਬਣਾ ਨਾਲ ਜੀਦਾਂ ਸਾਡਾ ਮਨ ਕਰਨਾ ਖਾਓ, ਅੱਛਾ ਤੁਸੀਂ ਵੀ ਬਣਾਨੇ ਓ?
ਹਾਂ ਹਲਵਾ, ਚਨਾ, ਪੂਰੀਆਂ ਘਰ ਖਾ ਲਈ ਦੀਆਂ ਬਣਾ ਕੇ।
ਹਲਵਾ, ਚਨਾ, ਪੂਰੀਆਂ ਬੜਾ ਈ ਸਵਾਦ ਲਗਦੈ। ਹਾਂਜੀ ਹਾਂਜੀ।
ਹੂੰ, ਤੇ ਕਰਵਾਚੌਥ ਤੇ ਰੱਖਦੇ ਹੈ ਨੀ ਵਰਤ। ਤੇ ਰਾਤੀ ਮ-ਰਾਜਮਾਂ ਤੇ ਚਾਵਲ ਬਨਾਲੇ ਤੇ ਬਣਦੇ ਆ ਨਾ ਮਾਹ ਛੋਲੇ।
ਅੱਛਾ ਜੀ ਬਣਦੇ ਆ ਪਤਾ ਨੀ ਸੀ।
ਹੋਰ, ਔਰ ਜਿੱਦਣ ਕਰਵਾ ਚੌਥ ਹੁੰਦਾ ਓਦਨ ਓ ਮੈਂ ਬਣਾਣੇ ਈ ਬਨਾਣੇ ਆ ਮੇਰਾ ਜੀਅ ਕਰ ਜਾਂਦਾ ਖਾਣ ਨੂੰ।
ਤੁਸੀਂ ਕਰਵਾਚੌਥ ਦਾ ਵਰਤ ਰੱਖਦੇ ਓ?
ਨਾ ਨਾ ਉਹਦੇ ਸਮਾਨ ਸਾਰਾ ਖਾਈ ਦਾ ਗਰੀ ਵੀ ਲੈ ਆਈ ਦੀ ਗਨੇਰੀਆਂ ਵੀ ਲੈ ਆਈ ਦੀਆਂ ਮੱਠੀਆਂ ਸਾਰਾ ਸਾਰਾ ਦਿਨ ਖਾਈ ਜਾਈਦਾ ਵਰਤ ਰੱਖੋ
ਨਈ, ਆਪਾਂ ਤੇ ਕਹਿੰਦੇ ਨੀ ਖਾਂਦੇ ਏ ਏ ਤਾਂ ਵਰਤ ਵਾਲਾ ਦਿਨ ਆਪਾਂ ਕੀ ਹੁੰਦਾ ਕਰਵਾ ਚੌਥ ਵਾਲੇ ਦਿਨ ਨਾ ਆਪਾਂ ਜਾ ਕੇ ਆਪਣੇ ਛੱਤ ਤੇ ਖੜੇ ਹੋ ਜਾਣਾ ਸਾਡੀ ਸਾਰੀਆਂ ਗਲੀ ਦੀਆਂ ਸਾਨੂੰ ਦਿਖਦੀਆਂ ਬੜੀਆਂ ਤਿਆਰ ਹੋਈਆਂ ਹੁੰਦੀਆਂ। ਆਪਾਂ ਦੇਖਦੇ ਹੁੰਨੇ ਆ ਸਾਡੇ ਸਾਹਮਣੇ ਦੀ ਹੈਗੀ ਆ ਸ਼ੁਰੂ ਤੋਂ ਉਹਨੂੰ ਚਾਚੀ ਕਹਿਣੇ ਆ ਤੇ ਓ ਸਾਡੇ ਵੱਲ ਆਕੇ ਸਾਨੂੰ ਦਿਖਾ ਕੇ ਜਾਂਦੀ ਆ ਦੇਖੋ ਅੱਜ ਮੈਂ ਪਾਇਆ
ਹੂੰ।
ਹਾਂਜੀ, ਹੋਰ ਤੁਹਾਨੂੰ ਕਿਹੜੇ ਕਿਹੜੇ ਤਿਉਹਾਰ ਪਸੰਦ ਆ।
ਹੋਰ ਬਸ ਹੁਨ ਤਾਂ ਸਕੂਲ ਵੀ ਬੱਚੇ ਹੋਲੀ ਤੇ ਲੱਗ ਪੈਂਦੇ ਮੱਛਰਨ ਬੜੇ ਔਖੇ ਕੰਟਰੋਲ ਕਰੀਦੇ ਐ।
ਅੱਛਾ ਜੀ।
ਸਾਡੇ ਸਕੂਲ ਅਸੀਂ ਨੀ ਉਹਨਾਂ ਨੂੰ ਖਲਾਰਾ ਪਾਉਣ ਦਿੰਦੇ ਫਿਰ ਬਾਹਰ ਦੌੜ ਜਾਂਦੇ ਆ ਬਾਹਰ ਜਾ ਕੇ ਇੱਕ ਦੂਜੇ ਨੂੰ ਰੰਗ ਲਾਂਦੀਆਂ ਰਹਿੰਦੀਆਂ ਬਾਹਰ ਜਾ ਕੇ।
ਤੁਹਾਨੂੰ ਟੀਚਰਾਂ ਨੂੰ ਨੀ ਲਾਂਦੀਆਂ ਰੰਗ।
ਹੂੰ। ਹੋਰ ਤੁਸੀਂ ਸੁਣਾਓ?
ਚਲੋ ਜੀ ਠੀਕ ਐ ਸਤਿ ਸ਼੍ਰੀ ਕਾਲ।
ਓਕੇ ਜੀ।
ਓਕੇ ਜੀ ਸ਼ਾਸੀ ਸ਼੍ਰੀ ਕਾਲ।